ਹੈਲੋ ਓਮ ਬ੍ਰਹਮ ਸਤਿਅਮ ਜੀ।
ਸਰਲਵਾਦ ਆ ਜੀ।
ਹਾਂਜੀ ਪਿੱਛੇ ਤੁਸੀਂ ਗਏ ਸੀ ਰਾਜਪੁੁਤੇ ਸੰਮੇਲਨ ਤੇ।
ਰਾਜਪੁਰੇ ਗਿਆ ਸੀ ਸੰਮੇਲਨ ਤੇ ਰਾਜਪੁਰੇ ਬੜਾ ਅੱਛਾ ਸਮੇ ਬਿਲਲ ਹੈ, ਹਰ ਸਾਲ ਹੁੰਦਾ ਇੱਥੇ ਝੋਨਾ ਦੇ ਜੂਨ ਵਿੱਚ, ਹੁੰਦਾ ਚਾਲੂ ਮਤਲਬ, ਪਹਿਲੀ-ਪਹਿਲੀ ਮਈ ਤੋਂ ਲੈ ਕੇ ਨਾ ਇੱਕ ਜੂਨ ਤੱਕ
ਅੱਛਾ, ਪਤਲਬ ਅੱਛਾ ਪੂਰਾ ਮਹੀਨਾ ਈ ਏ
ਇੰਨਾ ਸੰਮੇਲਨ ਤੇ ਹੁੰਦਾ ਤਿੰਨ ਦਿਨ ਦਾ, ਲੋਕ ਉੱਥੇ ਭਗਤੀ ਕਰਦੇ ਨੇ, ਤਪੱਸਿਆ ਕਰਦੇ ਨੇ ਉਪਾਸਨਾ ਕਰਦੇ ਨੇ, ਉੱਥੇ ਗਿਣੇ -ਚੁਣੇ ਲੋਕ ਜਾਂਦੇ ਨੇ, ਚਾਲੀ- ਪੰਜਾਹ ਉਹਨਾਂ ਦਾ ਪੂਰਾ, ਮਹੀਨਾ ਮਤਲਬ ਮਹੀਨਾ ਪੂਰਾ ਉੱਥੇ ਰਹਿੰਦੇ
ਅੱਛਾ, ਬੜੀ ਸ਼ਾਂਤ ਜਿਹੀ ਜਗ੍ਹਾ ਹੋਣੀ ਏ
ਬੜੀ- ਬੜੀ ਅੱਛੀ ਜਗ੍ਹਾ ਸ਼ਾਂਤ ਦੀ ਗਰਮੀ ਨਾਲ ਹੀ ਚੀਜ਼ ਹੀ ਕੋਈ ਨੀ ਉੱਥੇ
ਅੱਛਾ, ਤੇ ਤੁਸੀਂ ਕਿੰਨਾ ਮਹੀਨਾ ਰੁਕੇ ਸੀਗੇ ਕਿ, ਤੁਸੀਂ ਬਾਅਦ ਚ ਹੋ ਗਏ ਸੀ,
ਅਸੀਂ ਤੇ ਗਏ ਸਾਂ ਸ਼ੁੱਕਰਵਾਰ, ਸ਼ੁੱਕਰ ਸ਼ਨੀ- ਐਤਵਾਰ ਆ ਗਏ
ਚੱਲੋ, ਤਿੰਨ ਦਿਨ ਤੁਸੀਂ ਰੁਕੇ
ਤਿਨ ਦਿਨ ਰੁੱਕੇ ਅਸੀਂ ਉਥੇ ਅੱਛੀਬੜੀ ਵਧੀਆ ਅੱਛੀ ਜਗ੍ਹਾ ਏ ਮਸ ਪਠ ਪ ਬਿਲਕੁਲ, ਪਹਾੜਾਂ ਦੇ ਵਿੱਚ, ਥੱਲੇ ਦੇ ਖੱਡੇ ਬੜੇ ਹੈ, ਪਰ ਮਨਸੂਰੀ ਦੇ ਪਹਾੜ
ਅੱਛਾ।
ਮਸੂਰੀ ਦੇ ਮਸੂਰੀ ਦੇ ਪਹਾੜਾਂ ਦੇ ਬਿਲਕੁਲ, ਨੀਚੇ ਹੋਏ ਜ ਮੌਸਮ ਤੇ ਰਹਿੰਦਾ ਬਰਸਾਤ ਦਾ ਪਤਾ ਨੀ ਲੱਗਦਾ, ਕਿਸ ਬਰਸਾਤ ਆ ਜਾਏ ਬਰਸਾਤ ਆ ਜਾਏ, ਫਿਰ ਸਰਦੀ ਹੋ ਜਾਂਦੀ ਏ ਸਰਦੀ ਹੋ ਜਾਏ, ਫਿਰ ਕੰਬਲ ਜਾਂ ਰਜਾਈ ਲੈਹਿਣੀ ਪੈਂਦੀ ਉੱਥੇ
ਹਾਂ, ਤੇ ਜਿਸ ਤਰ੍ਹਾਂ ਤੁਸੀਂ ਗਏ ਸੀ। ਐ ਮਈ- ਜੂਨ ਦੇ ਵਿੱਚ ਈ ਕਹਿ ਲਓ ਤੇ, ਗਰਮੀ ਤੇ ਬੜੀ ਹੁੰਦੀ ਉੱਥੇ ਤੇ ਮਤਲਬ, ਮੌਸਮ ਵਧੀਆ ਸੀ ਹਨਾ
ਉਥੇ ਮੌਸਮ, ਬੜਾ ਵਧੀਆ ਸੀ ਉੱਥੇ ਰਾਤੀ ਅ ਬੜੀ ਮੁਸ਼ਕਿਲ ਨਾਲ, ਸੁਤੇ ਆ ਅਸੀਂ ਕੰਬਲ ਜਿਥੋਂ ਲਏ ਨਾਲੋਂ
ਹਾਂ, ਅੱਛਾ ਲੱਗਦਾ, ਪ੍ਰਕਿਰਤੀ ਦੇ ਕੋਲ ਜਾਣਾ ਵੈਸੇ
ਬੜਾ- ਬੜਾ ਅੱਛਾ ਲੱਗਦਾ, ਰਾਤ ਦੇ ਟਾਈਮ ਦੇਖੋ ਥੇ ਕਿੰਨੇ ਨਜ਼ਾਰੇ, ਹੁੰਦੇ ਨੇ ਬਿਜਲੀ ਤੇ ਚਮਗਦੀਆਂ ਆਉਂਦੀਆਂ ਨੇ ਉੱਪਰ, ਜਿਹੜੇ ਪਹਾੜਾਂ ਦੇ ਮਕਾਨ- ਮਕੂਨ ਬਣੇ ਨੇ
ਹਾਂਜੀ।
ਬੜੇ ਅੱਛੇ, ਲੱਗਦੇ ਨੇ
ਲੈਣੇ ਪਏ ਨੇ, ਇਹ ਤੇ ਗੱਲ ਹੈ ਹੀ ਏ
ਵਾਤਾਵਰਨ ਇਤਨਾ ਸ਼ਾਂਤ ਹੁੰਦਾ ਨਾ, ਆਦਮੀ ਦਾ ਦਿਲ ਬੜਾ ਲੱਗਦਾ ਉੱਥੇ
ਤੁਸੀਂ ਤੇ, ਹਰ ਸਾਲ ਜਾਂਦੇ, ਹੋਵਗੇ ਫਿਰ
ਹਰ ਸਾਲ ਹੀ ਜਾਈਦਾ, ਮਈ-ਮਈ ਦੇ ਵਿੱਚ
ਅੱਛਾ ਤੇ ਫਿਰ, ਜਿਸ ਤਰ੍ਹਾਂ ਮੰਨ ਲਓ ਮਈ ਜਾਂ ਜੂਨ ਇਸ ਤੋਂ ਬਾਅਦ, ਫਿਰ ਉੱਥੇ ਮਤਲਬ ਉਹ, ਬੰਦ ਕਰ ਦਿੰਦੇ ਆ ਜਾਂ
ਨਾ- ਨਾ ਬੰਦ ਨੀ ਕਰਦੇ, ਉੱਥੇ ਆਦਮੀ ਰਸੋਈਆ ਪੱਕਾ ਰਹਿੰਦਾ ਇੱਕ ਹੋਰ ਆਦਮੀ ਰਹਿੰਦਾ, ਦੋ ਆਦਮੀ ਦੇ ਪੱਕੇ ਰਹਿੰਦੇ ਨੇ, ਵੀ ਕੋਈ ਆਦਮੀ ਜਾਂਦੇ ਰਹਿੰਦੇ ਜਿਸ ਤ੍ਹਾਂ ਕੋਈ ਪ੍ਰੇਮੀ ਐਣ ਬ ਆਸ਼ਰਮ ਦੇਖਣਾ ਅਸੀਂ ਮਹਾਰਾਜ, ਰਹਿੰਦਾ ਉੱਥੇ ਰਹਿੰਦੇ ਨੇ ਤੇ ਰੋਟੀ- ਰੂਟੀ ਦਾ ਇਤਜਾਂਮ ਹੁੰਦਾ, ਬਾਕੀ ਕਈ ਆਦਮੀ ਪਿੱਛੋਂ ਵੀ, ਰਹਿੰਦੇ- ਰਹਿੰਦੇ ਮਹੀਨਾ- ਮਹੀਨਾ ਜਾ ਕੇ ਕੋਈ ਵਿੱਚ ਕੋਈ ਆ ਕੇ, ਦਸੰਬਰ ਹੀ ਚਲਾ ਗਿਆ, ਕੋਈ ਹੋਰ ਕਿਸੇ ਮਹੀਨੇ ਚਲਾ ਗਿਆ ਰਹਿੰਦੇ ਹਨ, ਕੋਈ ਨਾ ਕੋਈ ਦੋ -ਚਾਰ ਆਦਮੀ ਰਹਿੰਦੇ ਨੇ
ਤੇ ਦਸੰਬਰ, ਜਨਵਰੀ ਚ ਉੱਥੇ ਜ਼ਿਆਦਾ ਹੀ ਠੰਢ ਹੁੰਦੀ ਹੋਣੀ ਐ ਜਿਸ ਤਰ੍ਹਾਂ ਮਈ, ਜੂਨ ਚ ਕਹਿੰਦੇ ਓ ਮੌਸਮ
ਉਥੇ ਠੰਡ ਬੜੀ ਹੁੰਦੀ ਹੁਣ ਕਈ ਜਾਂਦੇ ਨੇ ਫਿਰ ਲੋਕ ਆਹ ਅਸੀਂ ਹੁਣ ਆ ਅਸੀਂ ਇੱਕ ਵਾਰੀ ਗਏ ਸਾਂ। ਰਾਤ ਨੂੰ ਰਜਾਈ ਲਈ ਸੀ ਤਾਂ ਹੀ ਠੰਡ ਲੱਗਦੀ ਸੀ
ਹੂੰ ਹੂੰ, ਇਹ ਮਈ ਜੂਨ ਦੇ ਮਹੀਨੇ ਹੀ।
ਆਹੋ ਮਈ, ਜੂਨ ਨਹੀਂ ਮਈ ਜੂਨ ਵਿੱਚ ਨੀ ਉਹ ਸੀ
ਠੰਡ ਸੀਗੀ ਹਾਂ। ਇਕੱਲੇ ਗਏ ਸੀਗੇ ਜਾਂ ਤੁਹਾਡੇ ਫਿਰ ਹੋਰ ਵੀ ਕੋਈ ਨਾਲ ਸੀ ਯਾਰ ਦੋਸਤ। ਅੱਛਾ ਬੇਟੇ ਗਏ ਸੀਗੇ। ਹਾਂ ਹਾਂ, ਚਲੋ ਬੱਚਿਆਂ ਨੂੰ ਵੀ ਥੋੜ੍ਹਾ ਏ ਜਗ੍ਹਾ ਜਾਣ ਨਾ ਤੇ ਥੋੜ੍ਹਾ ਪਤਾ ਚੱਲਦਾ।
ਹਾਂ, ਓ ਸਾਰੇ ਅਸੀਂ ਤੋਂ ਜਾਂਦੇ ਪਏ ਉੱਨੀ ਸੌ ਚੌਵਨ ਦੇ।
ਅੱਛਾ।
ਸਮਝੋ ਕਿਤੇ ਹੋ ਗਏ ਤੇ ਵੀਹ। ਛੱਪਨ ਸਤਾਵਨ ਅਠਾਵਨ ਸਾਲ ਹੋ।
ਸਾਲ ਹੋ ਗਏ ਹਾਂ ਫਿਰ ਠੀਕ ਐ ਅੱਗੇ ਬੱਚੇ ਵੀ ਹੁਣ ਜਾਣ।
ਬੱਚੇ ਵੀ ਹੁਣ ਜਾਂਦੇ ਇਹਨਾਂ ਨੂੰ ਪਤਾ ਲੱਗ ਗਿਆ ਵੇ।
ਹਾਂ,
ਏ ਜਾਂਦੇ ਨੇ। ਇਸ ਤਰ੍ਹਾਂ ਦੇ ਸਾਡੇ ਆਸ਼ਰਮ ਹੋਰ ਹੀ ਐ ਉੱਪਰ ਹੀ ਐ ਵਸੂਲੀ ਦੇ ਰਸਤੇ ਚ
ਅੱਛਾ ਉੱਥੇ ਵੀ ਹੈਗਾ ਤੁਹਾਡਾ ਆਸ਼ਰਮ।
ਉੱਥੇ ਵੀ ਸਿੱਧ ਕੱਢ ਉਹਨੂੰ ਕਹਿੰਦੇ।
ਅੱਛਾ,
ਉੱਥੇ ਹੀ ਮਹਾਰਾਜ ਜਿਹੜੇ ਗੁਰੂ ਸਨ ਨਾ ਓ ਸਾਡੇ ਠਹਿਰੇ ਸਨ ਜਾ ਕੇ। ਉੱਥੇ ਉਹਨਾਂ ਨੇ ਗ੍ਰੰਥ ਪੂਰਾ ਕੀਤਾ ਸੀਗਾ।
ਅੱਛਾ, ਤੇ ਉੱਥੇ ਵੀ ਤੁਸੀਂ ਜਾਂਦੇ ਓ ਉੱਥੇ ਵੀ ਸੰਮੇਲਨ ਹੁੰਦੇ ਹੋਏਗੇ ਕੋਈ।
ਉੱਥੇ ਉੱਥੇ ਸੰਮੇਲਨਾਂ ਗਿਆ ਦੋ ਤਿੰਨ ਵਾਰੀ ਤਿੰਨ ਚਾਰ ਵਾਰੀ ਗਿਆ ਸੰਮੇਲਨ ਵੈਸੇ ਅਸੀਂ ਦਸ ਪੰਦਰਾਂ ਵਾਰੀ ਗਏ ਹੋਣੇ ਹਫ਼ਤੇ ਚ। ਓ ਸੰਮੇਲਨ ਹਾਂ ਓ ਸੰਮੇਲਨ ਹਾਂ ਓ ਸੰਮੇਲਨ ਹੁੰਦਾ ਵੈ ਓ ਸੱਚ, ਕੀ ਹੁੰਦੀ ਤੇਰਾਂ ਤਰੀਕ ਉਧਰ ਤੇਰਾਂ ਤਰੀਕ ਨਾਲ ਜਾਣਿਆ ਹੁੰਦਾ।
ਅੱਛਾ ਬੰਦਾ ਇਸ ਫੇਰ ਉੱਥੇ ਚਲੋ ਜਾਏ ਅੱਗੇ ਮਸੂਰੀ ਵੀ ਕੈਂਪਟੀ ਫੋਲ ਐ ਹੋਰ।
ਕੈਮਟੀ ਫੋਲ ਵਗੈਰਾ ਹਾਂ ਸੀਗਾ ਓਥੇ। ਜਾਂਦੇ ਆਂਦੇ ਰਹੋ ਅੱਗੇ ਮਸੂਰੀ ਦੀ ਸੈਰ ਕਰਕੇ ਆਂਦੇ ਹਨ।
ਹਾਂ, ਉਹ ਤੇ ਹੈ ਕੋਲ ਆਏ ਬੰਦਾ ਫਿਰ ਓ ਵੀ ਆਏ।
ਪਹਿਲੇ ਕਿਸੇ ਟਾਈਮ ਅਸੀਂ ਤੇ ਪੈਦਲ ਜਾਂਦੇ ਰਹੇ ਆ ਇੱਥੋਂ ਨਾ ਕੇ ਰਾਜਪੁਰ ਤੋਂ ਮਸੂਰੀ ਪੈਦਲ ਜਾਂਦੇ। ਨਹੀਂ, ਹੈ ਤੇ ਸੋਲਾਂ ਸਤਾਰਾਂ ਕਿਲੋਮੀਟਰ ਪੈਂਦਾ ਜਿਸ ਤਰ੍ਹਾਂ ਮਾਤਾ ਹੈ ਨਾ ਵੈਸ਼ਨੋ ਦੇਵੀ।
ਹੂੰ ਹੂੰ, ਓ ਓਹੀ। ਇਹ ਮਤਲਬ ਕੱਟਰੇ ਤੋਂ ਮਾਤਾ ਵੈਸ਼ਨੋ ਦੇਵੀ ਦਾ ਰਸਤਾ ਜਿੰਨਾ ਹੋਣਾ।
ਹਾਂ ਇਤਨਾ ਰਸਤਾ ਉਹ ਜਿਹੜਾ ਰਸਤਾ ਅੱਛਾ ਵੇ ਮਾਤਾ ਦਾ ਏ ਚੜਾਈ ਬੜੀ ਐ। ਕਿ ਉਹ ਇੱਕ ਦਮ ਚੜਾਈਏ ਨਾ ਪਹਾੜ ਤੇ ਚੜ੍ਹਨ।
ਹੂੰ ਹੂੰ ਹੂੰ ਹੂੰ। ਮੈਨੂੰ ਵੀ ਮਸੂਰੀ ਗਏ ਟਾਈਮ ਹੋ ਗਿਆ ਪਹਿਲੇ ਬੜੀ ਗਈ ਸੀਗੀ ਇੱਕ ਵਾਰ ਬੱਚੇ ਛੋਟੇ ਛੋਟੇ ਸੀਗੇ ਤੇ ਉਨਾਂ ਦੇ ਨਾਲ ਗਈ ਸੀ। ਸੀਗੀ ਤੇ ਹੁਣ ਵੀ ਸੋਚਣੇ ਆ ਕਦੀ ਫਿਰ ਪਲੈਨ ਹੀ ਨਹੀਂ ਬਣਦਾ ਜਾਈਏ।
ਪਲੈਨ ਦਾ ਉਥੇ ਰਸ਼ ਤਾਂ ਬੁਹਤ, ਤਾਂ ਰਸ਼ ਬੜਾ ਹੁੰਦਾ ਉਥੇ ਹੁਣ ਤੇ ਬਸ ਉਹੀ ਕੋਲ ਕਾਰ ਖੜੀ ਕਰਨ ਦੀ ਜਗ੍ਹਾ ਨਹੀ ਹ
ਨਹੀਂ ਚਲੋ ਹੁ ਹੁਣ ਤੇ ਵੈਸੇ ਵੀ ਛੁੱਟੀਆਂ ਜਿਸ ਤਰ੍ਹਾਂ ਹੀ ਹੈਗੀ ਆ ਉਸ ਕਰਕੇ ਵੈਸੇ ਹੀ ਜ਼ਿਆਦਾ ਹੋਣਾ ਰਸ਼
ਹ ਆਹ ਛੁੱ ਛੁੱਟੀਆਂ ਪੈਂਦੀ ਆ
ਜ਼ਿਆਦਾ ਹੀ ਰਸ਼ ਹੋਏਗਾ। ਤੇ ਫੇਰ ਇਹ ਕਿ ਥੋੜਾ ਬੰਦਾ ਛੁੱਟੀਆਂ ਖਤਮ ਹੋਏ ਜੇ ਜਾਣਾ ਹੋਵੇ ਫਿਰ ਜਾਏ ਥੋੜ੍ਹੀ ਤੇ ਖਾਲੀ ਜਗ੍ਹਾ ਮਿਲੇ।
ਹ
ਤੇ ਹੋਰ ਮਸੂਰੀ ਦੇ ਕੋਲ ਕੋਲ ਹੋਰ ਕਿਹੜੀਆਂ ਹੈਗੀਆਂ ਜਗ੍ਹਾ ਘੁੰਮਣ ਵਾਲੀਆਂ
ਮਸੂਰੀ ਕੋਲ ਕੈਮਪਟੀ ਫਾਲ ਹੈ ਕੈਮਪਟੀ ਫਾਲ ਜਗ੍ਹਾ ਬੜੀ ਅੱਛੀ ਹੈ ਉਸ ਤੋਂ ਬਾਅਦ ਨਾ ਕਿ ਸਸਤਰਦਾਰਾ ਹੈ ਰਾਜਪੁਰੇ ਕੋਲ ਜਿੱਥੇ ਸਾਡਾ ਆਸ਼ਰਮ ਹੈ। ਉਸ ਤੋਂ ਉਦੇ ਕੋਲ ਹੀ ਹੈ
ਆਹੋ ਸ਼ਸਤਰਧਾਰਾ ਵੀ ਮੈਂ ਗਈ ਹੋਈ ਹਾਂ
ਸਸਤਧਾਰਾ ਵੇ ਪਰ ਹੁਣ ਸਸਤਧਾਰਾ ਦਾ
ਹਮ ਅੱਛਾ ਹਾਂ ਤੁਸੀਂ ਵੀ ਮਤਲਬ ਕਾਫੀ ਇੰਡੀਆ ਮਤਲਬ ਘੁੰਮੇ ਹੋਏ ਹੋ ਸਾਰਾ ਦੇਖਿਆ ਹੋਉਣਾ ਨਾ ਸਾਊਥ ਵੀ ਗਏ ਹੋਏ ਹੋ ਸਾਊਥ
ਸਾਊਥ ਅਸੀਂ ਗਏ ਆ ਰਮੇਸ਼ਵੁਰਮ ਉੱਥੇ ਨਾ ਕੇ ਕੇਰਲਾ ਵੀ ਗਏ ਆ, ਕੀ ਨਾ ਦਾ ਕੋਈ ਸ਼ਹਿਰ ਹੈ। ਉਥੇ ਗਏ ਸਾਰੇ ਦੇਖੇ ਆ।
ਅੱਛਾ ਤੇ ਤੁਸੀਂ ਇਸ ਸਾਈਡ ਗਏ ਹੋ ਆਸਾਮ ਵਾਲੀ ਸਾਈਡ ਮਧੂਰਈ ਅੱਛਾ ਅੱਛਾ ਇਹ ਜਿਸ ਤਰ੍ਹਾਂ ਬੈਂਗਾਲ ਵਾਲੀ ਸਾਈਡ ਅੱਗੇ ਉਹ ਆਸਮ ਸਿੱਕਿਮ ਵਗੈਰਾ ਮੈਂ
ਨਾ, ਇੱਧਰ-ਇੱਧਰ, ਇੱਧਰ ਨਹੀਂ ਕਲਕੱਤੇ ਤੱਕ ਗਏ ਆ ਕਲਕੱਤੇ ਗਏ ਆ ਉਧਰ ਕਲਕੱਤੇ ਹੋ ਫਿਰ ਅੱਗੋਂ ਅਸੀ ਵਾਰੀ ਇੱਕ ਵਾਰੀ ਨੇਪਾਲ ਨੇਪਾਲ ਵੀ ਗਏ ਸਾ ਨੇਪਾਲ ਨੇਪਾਲ ਹੀ ਹੋਵੇਗਾ ਕਠਮਾਂ ਕਾਠਮਾਂਡੂ ਵਗੈਰਾ ਦੇਖਾ
ਨੇਪਾਲ ਜਾਂਦੀਏ ਵੀਜ਼ਾ ਵੂਜ਼ਾ ਦੀ ਜ਼ਰੂਰਤ ਪੈਂਦੀ ਹੈ ਕਿ ਨਹੀਂ
ਨਾ ਨਾ ਵੀਜ਼ਾ ਦੀ ਕੋਈ ਜਰੂਰਤ ਨਹੀਂ।
ਹਾਂ ਵੈਸੇ ਤਾਂ ਦੂਸਰਾ ਹੀ ਦੇਸ਼ ਪੈ ਜਾਂਦਾ ਨਾ।
ਆਹ ਹੁਣ ਪਹਿਲਾ ਤੋਂ ਸਖਤੀ ਕੀਤੀ ਹੈ ਪਹਿਲਾਂ ਤਾਂ ਕੁਛ ਵੀ ਨਹੀ ਸੀ। ਪਹਿ ਪਹਿਲੋਂ ਤਾਂ ਇੱਕ ਵਾਰੀ ਅਸੀਂ ਗਏ ਸਭ ਵਿਆਹ ਦੇ ਉੱਤੇ ਲਖਨਊ ਇਥੋਂ ਅਸੀਂ ਗਏ ਸਾਂ ਨੇਪਾਲ ਗੰਜ ਉੱਥੇ ਕੋਈ ਵੀਜ਼ਾ ਨਹੀਂ ਸੀ ਕੁਛ ਨਹੀਂ ਉਥੇ ਹੋ ਕੇ ਆਏ ਸਾਂ। ਨਾਲੇ ਵੀ ਗਈ ਸੀ ਵਿਆਹ ਤੇ ਗਏ ਸਾਂ ਤਾਂ ਗਏ ਸਾਂ
ਅੱਛਾ ਅੱਛਾ ਨਾਲ ਤੁਹਾਡੇ ਮਿਸਿਸ ਵੀ ਗਏ ਸੀ।
ਹਾਂ ਮੀਸਿਸ ਨਾਲ ਗਈ ਸੀ। ਪਿਓ ਦਾਦੇ ਉਥੇ ਰਹੇ ਸਾਂ ਇੱਕ ਰਾਤ ਨੇਪਾਲ ਗੰਜ ਸ਼ੈਰ ਐ ਦੂਸਰੇ ਦਿਨ
ਅੱਛਾ। ਅੱਛਾ ਲੱਗਦਾ ਘੁੰਮਦੇ ਫਿਰਦੇ ਇੱਕ ਤੇ ਨੌਲੇਜ ਵੀ ਮਿਲ ਜਾਂਦੀ ਐ ਵੈਸੇ ਦੇਸ਼ ਤੇ ਵੈਸੇ ਵੀ ਮਨ ਖੁਸ਼ ਰਹਿੰਦਾ।
ਹਾਂ ਨੀ ਸਭ ਜਗ੍ਹਾ ਮੈਂ ਤਾਂ ਕਾਫ਼ੀ ਜਗ੍ਹਾ ਘੁੰਮਿਆ ਗੋਆ ਕੀ। ਬੰਬੇ ਸਾਰਾ ਘੁੰਮੇਆ ਸਭ ਜਗਾ।
ਹੂੰ ਬਸ ਤੁਹਾਡਾ ਇੱਧਰਲਾ ਟ੍ਰਿਪ ਰਹਿ ਗਿਆ ਅਗਰ ਦੇਖਿਆ ਜਾਏ ਇੱਕ ਮਤਲਬ ਆਸਾਮ ਵਾਲਾ। ਸਿੱਕਿਮ, ਗੈਂਗਟੋਕ ਹਾਂ ਚਲੋ।
ਇਕ ਹੈ ਸੀ ਦੋਸਤ ਓਹ ਕੈਂਦਾ ਪਿਆ ਸੀ ਓ ਸਾਡਾ ਪ੍ਰੇ ਪ੍ਰੇਮੀ ਐਥੇ ਉਦਾ ਭਰਾ ਸੀ ਓ ਕੈਂਦਾ ਤੁਸੀਂ ਆਓ ਅਸਾਮ ਆਓ ਤੁਸੀਂ। ਉਹ ਰਹਿੰਦੇ ਡਿਬਰੂਗੜ੍ਹ। ਬੜਾ ਮਗਰ ਪਿਆ ਕੈਂਦੇ ਬਸ ਕੁਛ ਓ ਬਣਾਇਆ ਨੀ ਪ੍ਰੋਗਰਾਮ ਬਣਿਆ ਨੀ ਪ੍ਰੋਗਰਾਮ ਘਰ ਦਾ ਚੱਕਰ ਹੁੰਦੈ ਨਈ ਤੇ
ਐ ਤੇ ਹੈਗਾ।
ਆ
ਹੂੰ।
ਹੋਰ ਘੁੰਮਣ ਦਾ ਤੇ ਸ਼ੈਰ ਬੜੇ ਹਿੰਦੁਸਤਾਨ ਦੇ ਆਦਮੀ ਬੜਾ ਟੈਮ ਲੱਗ ਜਾਂਦਾ ਘੁੰਮਦੇ ਜਿੱਥੇ ਮਰ ਜੀ ਘੁੰਮਦੇ ਸਾਰਾ ਹਿੰਦੂਸਤਾਨ ਘੁੰਮਣਾ ਈ ਬੜਾ ਮੁਸ਼ਕਿਲ ਏ ਬੜਾ ਮੁਸ਼ਕਿਲ ਐ।
ਤੁਸੀ ਵੀ ਹੋਏ ਵੇ।
ਇੰਟਰਨੈਸ਼ਨਲ ਟ੍ਰਿਪ ਹੋਇਆ ਇੰਟਰਨੈਸ਼ਨਲ ਟ੍ਰਿਪ ਇੱਕ ਹੋਇਆ ਮਾਰੀਸ਼ਸ।
ਅੱਛਾ ਉੱਥੇ ਵੈਸੇ ਘੁੰਮਣ ਈ ਗਏ ਸੀਗੇ ਯਾਂ ਕੋਈ ਕੰਮ?
ਨਈ ਉਥੇ ਤੇ ਸਾਡਾ ਬੇਟਾ ਰਹਿੰਦਾ ਤੇ ਓਦੇ ਕੋਲ ਗਏ ਸੀ।
ਅੱਛਾ ਤੁਹਾਡਾ ਬੇਟਾ ਉੱਥੇ ਹੁੰਦੈ।
ਆਪ ਉੱਥੇ ਸਰਵਿਸ ਕਰਦੈ ਜੋਬ ਜਾਬ ਉੱਥੇ ਸਰਵਿਸ ਕਰਦੈ। ਉੱਥੇ ਸੀਗੇ ਸਬ ਬੜੀ ਅੱਛੀ ਜਗ੍ਹਾ ਓਹ ਓਥੇ ਤੇ ਬੜੀ ਪਿਕਨਿਕ ਪਲੇਸ ਏ ਇੱਕ ਸਮਝ ਸਾਰਾ ਦੇਸ਼ ਈ ਪਿਕਨਿਕ ਪਲੇਸ ਏ।
ਅੱਛਾ ਹੂੰ। ਹਾਂ ਸਾਨੂੰ ਤੇ ਪਤਾ ਨੀ ਵੀ ਅਸੀਂ ਤੇ ਉੱਥੇ ਗਏ ਨੀ ਕਦੀ ਹੱਲੇ ਜਾਓ ਤੇ ਫਿਰ ਈ ਪਤਾ ਲੱਗਦੈ।
ਆਪੇ ਵੀ ਪਤਾ ਲੱਗਦੈ ਓ ਰਾਤੀ ਸਚ ਬੜਾ ਵਧੀਆ ਏ ਸਾਡੀ ਭੈਣ ਗਈ ਸੀ ਇੱਕ ਅਮਰੀਕਾ ਤੋਂ ਆਈ ਸੀ ਓ ਤੇ ਬੜੀ ਖੁਸ਼ ਹੋਈ ਸੀ ਕਹਿੰਦੀ ਬੜਾ ਅੱਛਾ ਦੇਸ਼। ਗਰਡ ਵੀ ਆਈ ਨੀਚੇ
ਅੱਛਾ ਵਧੀਆ ਏ ਚਲੋ। ਤੁਸੀਂ ਵੀ ਤਰ੍ਹਾਂ ਘੁੰਮੋ ਅੱਛਾ ਰੈਂਦਾ ਦਿਲ ਵੀ ਖੁਸ਼ ਹੁੰਦੈ ਤੇ ਨੌਲੇਜ ਵੀ ਮੈਂ ਕੈਨੀ ਆ ਮਿਲਦੀ ਏ ਦੋਨੋ
ਕਈ ਪ੍ਰਕਾਰ ਦੇ ਆਦਮੀ ਮਿਲਦੇ ਨੇ ਉੱਥੇ।
ਹਾਂਜੀ ਹੂੰ ਚਲੋ ਫਿਰ।
ਚਲੋ ਠੀਕ ਐ ਜੀ ਚੰਗਾ ਠੀਕ ਓਕੇ-ਓਕੇ ਬਾਏ